ਹੇਲੋ ਹੈਲੋ
ਹਾਂਜੀ ਹਾਂਜੀ
ਸ੍ਰਸਰੀ ਕਾਲ ਭੈਣ ਜੀ ਕੀ ਹਾਤ ਐ
ਭੈਣ ਜੀ ਹਾਂਜੀ ਹਾਂਜੀ ਵਧੀਆ ਹੋਰ ਤੁਸੀਂ ਸੁਣਾਓ ਠੀਕ ਓ
ਕੀਤੀ ਸੀਗੀ ਪਰ ਤੁਸੀਂ ਰਿਸੀਵ ਨੀ ਕੀਤਾ ਸ਼ਾਇਦ ਤੁਸੀਂ ਬਿਜੀ ਸੀਗੇ ਹਨਾ
ਹਾਂਜੀ ਹਾਂਜੀ ਬਸ ਬਿਜੀ ਸੀ ਬੱਚਿਆਂ ਚ ਲੱਗੀ ਹੋਵਾਂਗੇ
ਹਾਂਜੀ ਭੈਣ ਜੀ ਮੈਂ ਇਹ ਕਹਿੰਦੀ ਸੀ ਪੀ ਉ ਜੇ ਕਿਸੇ ਨੂੰ ਡਾਇਟ ਪਲਾਨ ਲੈਣਾ ਹੋ ਜਾਂ ਕਿਸੇ ਨੂੰ ਵੇਟ ਲੋਸ ਵੇਟ ਗੇਨਿੰਗ ਥਗੀ ਏ ਅਹ ਯੋਗਾ ਕਰਵਾਉਣੀ ਆ ਮ ਕਰਵਾਉਂ ਹੁੰਣੀ ਆ ਮੈਂ ਜੇ ਕਰਨੀ ਹੋਈ ਕਿਸੇ ਨੇ, ਜਾਂ ਡਾਇਟ ਲੈਣੀ ਹੋਈ ਆਪਣੇ ਹੈਲਥ ਇਸ਼ੂਜ਼ ਦੇ ਤਾਂ ਪਲੀਜ਼, ਤੁਸੀਂ ਮੇਰਾ ਕੋਂਟੈਕਟ ਦੇ ਦਿਓ ਅੱਗੇ, ਮੈਂ ਡਾਇਟ ਪਲਾਨ ਕਰਕੇ ਡਾਈ ਡਿਜ਼ਾਈਨ ਕਰ ਦਿੰਦੀ ਹੁੰਦੀ ਆ ਮੈਂ, ਜਿਵੇਂ ਜੇ ਕਿਸੇ ਦੇ ਵੇਟ ਵਧਾਉਣਾ, ਘਟਾਉਣਾ, ਜੋ ਵੀ ਆ। ਠੀਕ ਹੈ, ਹਾਂਜੀ। ਤੇ, ਹਾਂ ਤੁਸੀਂ ਵੀ ਲੈ ਸਕਦੇ ਹ, ਜੇ ਤੁਹਾਨੂੰ ਵੀ ਵੇਟ ਘਟਾਣਾ ਬ, ਤੁਸੀਂ ਆ ਸਕਦੇ ਹੋ ਘਰ?
ਵੇਟ ਤੇ ਖੈਰ ਕੋਈ ਇੰਨਾ ਖ਼ਾਸ ਨਹੀਂ ਹੈ ਮੇਰਾ, ਸਿਕਸਟੀ ਫਾਈਵ ਮੇਰਾ ਵੇਟ ਹੈਗਾ ਏ, ਬਸ ਮੈਨੂੰ ਨਾ ਥੋੜ੍ਹਾ ਬੈਲੀ ਫੈਟ ਹੈਗੀ ਮੇਰੇ
ਬੈਲੀਫੈਟ, ਹਾਂਜੀ ਦੇਖੋ ਪਤਾ ਕੀ ਗੱਲ ਹੈ, ਸਾਡੀ ਜਿਹੜੀ ਬੋਡੀ ਆ ਨਾ ਜ਼ਰੂਰੀ ਨਹੀਂ, ਕਿ ਉਹ ਨੰਬਰ ਤੇ ਟਿਕੀ ਆ ਸਭ ਤੋਂ ਮਾਇਨੇ ਰੱਖਦਾ, ਸਾਡੀ ਬਲੱਡ ਰਿਪੋਰਟ ਠੀਕ ਆ, ਬਲੱਡ ਰਿਪੋਰਟ ਤੋਂ ਅਸੀਂ ਡਾਇਟ ਡਿਜ਼ਾਇਨ ਕਰਕੇ ਦਿੰਨੇ ਅ ਤੁਹਾਡਾ ਸੈਕਿੰਡਲੀ ਹੁਣ ਤੁਸੀਂ ਦੱਸਦਾ, ਵੀ ਮੇਰਾ ਵੇਟ ਸਿਕਸਟੀ ਫਾਈਵ ਆ। ਪਰ ਤੁਹਾਡੀ ਹਾਈਟ ਕੀ ਆ?
ਮੇਰੀ ਹਾਈਟ ਫਾਈਵ ਦੋ, ਇੱਕ ਐਵੇਂ ਵੇਂ, ਇੱਕ ਦੋ
ਹਾਂਜੀ, ਤਾਂ ਤੁਹਾਡਾ ਸਿਕਸਟੀ ਫਾਈਵ ਉਸ ਹਿਸਾਬ ਨਾਲ, ਵੱਧ ਈ ਆ ਵੇਟ। ਜਿਹੜਾ ਥੁਡਾ, ਬੈਲੀ ਫੇ ਫੈਟਦੇ ਆ। ਜਿਹਨਾਂ ਦਾ ਜਿੰਨਾਂ ਦੀ ਹਾਈਟ, ਹੁਣ ਮੇਰੀ ਹਾਈਟ ਆ ਅ ਪੰਜ ਛੇ, ਪੰਜ ਸੱਤ ਦੇ ਆਸ ਪਾਸ, ਠੀਕ ਆ।
ਠੀਕ ਹੈ ਜੀ।
ਤੇ ਮੇਰਾ ਵੇਟ ਮੈਂ ਸਿਕਸਟੀ ਫਾਈਵ ਟੂ, ਸੈਵਨਟੀ ਤੱਕ ਰੱਖ ਸਕਦੀ ਹਾਂ।
ਅੱਛਾ।
ਜੇ ਤੁਹਾਡਾ, ਤੁਹਾਡੀ ਹਾਈਟ ਪੰਜ ਇੱਕ ਪੰਜ ਦੋ ਏਆਂ ਫੇਰ ਤਾਂ ਤੁਹਾਨੂੰ ਫਿਫਟੀ ਫਾਈਵ ਤੱਕ, ਫਿਫਟੀ ਫਾਈਵ ਟੂ ਫਿਫ ਏਟ ਤੱਕ ਦਾ, ਤੁਹਾਡਾ ਵੇਟ ਹੋਣਾ ਚਾਹੀਦਾ ਏ ਆ। ਹਜੇ ਵੀ ਪੰਜ ਕਿਲੋ ਐਕਸਟਰਾ ਚਲੋ, ਤੇ ਦੂਜੀ ਗੱਲ, ਹਾਂ ਦੂਜੀ ਗੱਲ ਜੇ ਬੈਲੀ ਫੈਟ ਆ, ਉਹਦੇ ਲਈ ਪ੍ਰੋਪਰਲੀ ਡਾਈਟ ਏ ਆ। ਪ੍ਰੋਪਰਲੀ ਐਕਸਰਸਾਈਜ਼ ਆ, ਡਾਇਟ ਮੀਨਿੰਗ ਏਦਾਂ ਨਹੀਂ ਕਿ ਅਸੀਂ, ਕੁਛ ਖਾਣਾ ਨੀ ਜਾਂ ਭੁੱਖੇ ਰਹਿਣਾ ਆ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ।
ਖਾਣਾ ਵੀ ਕੋਈ ਖਾਸ ਨਹੀਂ ਹੈਗਾ ਸਾਡਾ, ਕਿਉਂਕਿ ਸਾਡੇ ਸਭ ਕੁਛ ਜਲਦੀ ਹੋ ਜਾਂਦਾ। ਮੈਂ ਤਾਂ ਰਾਤ ਦਾ ਡਿਨਰ ਵੀ ਆਪਾਂ, ਏ ਤੇ ਮੈਂ ਬਾਹਰ ਆਈ ਦੀ ਹਾਂ ਨਾ, ਤਾਂ ਥੋੜ੍ਹਾ ਲੇਟ ਹੋ ਗਿਆ। ਘਰ ਆਪਾਂ ਸ ਅੱਠ ਵਜੇ ਤੱਕਣ ਆਪਾਂ, ਬਿਲਕੁਲ ਡਿਨਰ-ਡੂਨਰ ਕਰਕੇ ਫ੍ਰੀ ਹੋ ਜਾਂਨੇ ਆਂ।
ਬਹੁਤ ਵਧੀਆ ਗੱਲ ਆ। ਪਰ ਅਸੀਂ ਡਿਨਰ ਲੰਚ ਤੇ ਬ੍ਰੇਕਫਾਸਟ 'ਚ, ਨਾਸ਼ਤੇ 'ਚ ਲੈਂਨੇ ਕੀ ਆ? ਅਸੀਂ ਕਿੰਨੇ ਕਾਰਬਸ ਲੈਂਨੇ ਹਾਂ, ਕਿੰਨਾ ਪ੍ਰੋਟੀਨ ਅਸੀਂ ਲੈਂਨੈ ਹਾਂ। ਕਿੰਨਾ ਅਸੀਂ ਮਿਨਰਲਸ ਲੈ ਰਹੇ ਹਾਂ, ਕਿੰਨਾ ਅਸੀਂ ਪਾਣੀ ਪੀ ਰਹੇ ਹਾਂ। ਕਿੰਨਾ ਅਸੀਂ ਫਾਈਬਰ ਲੈ ਰਹੇ ਹਾਂ। ਇਹਦੀ ਸਾਡੀ ਇੱਕ ਪਲੇਟ ਆ, ਠੀਕ ਆ। ਜ਼ਰੂਰੀ ਨਹੀਂ, ਚਲੋ ਉਹ 'ਚ ਫਾਸਟ ਫੂਡ ਨੀ ਤਾਂ ਸਾਡਾ ਡਿਨਰ ਪਰਫੈਕਟ ਹੋ ਗਿਆ, ਸਾਡਾ ਲੰਚ ਪਰਫੈਕਟ ਹੋ ਗਿਆ।
ਹ
ਸਾਨੂੰ, ਸਾਡੀ ਥਾਲੀ ਦੇ ਵਿੱਚ ਪ੍ਰੋਪਰਲੀ ਸਾਰੇ ਨਿਊਟ੍ਰੀਸ਼ਨਸ ਚਾਹੀਦੇ ਆ। ਗੁੱਡ ਫੈਟ, ਬੈਡ ਫੈਟ, ਸਭ ਕੁਛ। ਹੁਣ ਜੇ ਆਪਾਂ ਦੋ ਰੋਟੀਆਂ ਲੈ ਕੇ ਬਹਿ ਗਏ, ਨਾਲ ਸਬਜ਼ੀ ਲੈ ਕੇ ਬਹਿ ਗਏ, ਤਾਂ ਸਾਡੀ ਥਾਲੀ ਪਰਫੈਕਟ ਨਹੀਂ। ਜਾਂ ਅਸੀਂ ਦੋ ਰੋਟੀਆਂ, ਥੋੜੇ ਜਿਹੇ ਚੌਲ ਲੈ ਕੇ ਬਹਿ ਗਏ ਦਾਲ ਲੈ ਕੇ ਬਹਿ ਗਏ,। ਤੇ ਸਾਡੀ ਥਾਲੀ ਪਰਫੈਕਟ ਨਹੀਂ ਆ ਸਭ ਤੋਂ ਪਹਿਲਾਂ ਉਹਦੇ ਚ ਵੈਜੀਟੇਬਲਸ ਐਡ ਕਰਨੀਆਂ ਪੈਂਦੀਆਂ, ਜਿਹੜੀਆਂ ਕਿ ਤੜਕੇ -ਤੁੜਕੇ ਵਾਲੀਆਂ ਘੱਟ ਮਸਾਲੇ ਆਲੀਆਂ ਘੱਟ ਹੋਣ।
ਠੀਕ ਆ, ਜਿਹੜੀਆਂ ਵੇਜੀਟੇਬਲਸ ਆ ਉਹਨੂੰ ਕੁਦਰਤੀ ਢੰਗ ਨਾਲ ਬਣਾਇਆ ਜਾ ਸਕਦਾ, ਉਹ ਸਾਡੇ ਲਈ ਅੱਛਾ ਹੁੰਦਾ। ਸਟੀਮ ਕੀਤੀਆਂ ਹੋਈਆਂ ਵੈਜਿਸ ਹੋਗੀਆਂ, ਤੇ ਹੁਣ ਜੇ ਤੁਸੀਂ ਨੋਨ ਵੈਜ ਖਾਂਦੇ ਹੋ, ਤਾਂ ਤੁਸੀਂ ਐਗ ਤੇ ਚਿਕਨ ਖਾ ਸਕਦੇ ਹੋ। ਚਿਕਨ ਬ੍ਰੈਸਟ ਖਾ ਸਕਦੇ ਹੋ ਐਗ ਬੋਇਲਡ ਖਾ ਸਕਦੇ ਹੋ। ਜੇ ਤੁਸੀਂ ਵੈਜੀਟੇਰੀਅਨ ਤਾਂ ਤੁਸੀਂ ਛੋ ਲੇ ਰਾਜਮਾਹ ਅਹ ਸਾਬਤ ਹਰੇ ਮੂੰਗ ਰਾਤ ਨੂੰ ਭਿਓ ਦੋ, ਸਵੇਰੇ ਮੂੜ ਆਵੇ ਠੀਕ ਆ ਪਨੀਰ। ਟੋਫੂ ਦਹੀਂ ਇਹ ਪ੍ਰੋਟੀਨ ਸੋਰਸ ਤੁਸੀਂ ਲੈ ਸਕਦੇ ਆਂ, ਠੀਕ ਆ।
ਠੀਕ ਐ।
ਤੇ, ਉਹਦੀ ਕੁਆਂਟਿਟੀ ਅਸੀਂ ਡਿਜ਼ਾਇਨ ਕਰਕੇ ਦਿੰਨੇ ਆਂ। ਤੁਹਾਡੀ ਬਲੱਡ ਰਿਪੋਰਟ ਦੇ ਅਕੋਡਿੰਗ ਜੇ ਤੁਸੀਂ ਕਰਾਉਣਾ ਆ, ਹਾਂ ਇਹਨਾਂ ਕਾ ਵੀ ਤੁਸੀਂ ਜਦੋਂ ਵੇਟ ਘੱਟ ਕਰੋਗੇ ਤੁਹਾਨੂੰ ਪਤਾ ਵੀ ਨੀ ਲੱਗਣਾ। ਤੇ ਤੁਹਾਡੀ ਸਕਿੰਨ ਤੇ ਹੇਅਰ ਤੇ ਬਾਲਾਂ ਤੇ ਸਕਿਨ ਤੇ ਕੋਈ ਵੀ ਸਾਈਡ ਇਫੈਕਟ ਨਹੀਂ ਪਊਗਾ, ਆਹ ਗਰੰਟੀ ਆ ਸਾਡੀ, ਹਾਂਜੀ। ਬਾਲਾਂ ਤੇ ਇਹਦੇ ਚ ਕੋਈ ਫੀ ਸਾਈਡ ਇਫੈਕਟ ਨਹੀਂ ਪਊਗਾ।
ਚਲੋ ਕੋਈ ਨਹੀਂ ਮੈਂ ਹਾਂਜੀ -ਹਾਂਜੀ ਕੋਈ ਨਹੀਂ ਮੈਂ ਕਰਾਂਗੀ ਇਕ ਦਿਨ।
ਹਾਂਜੀ, ਹੋਰ ਸੁਣਾਓ ਤੁਸੀਂ?
ਬਸ ਵਧੀਆ, ਅੱਜ ਕੱਲ੍ਹ ਇਹ ਮੇਨ ਪ੍ਰੋਬਲਮ ਜ਼ਿਆਦਾ ਹੋਏ ਦੀ ਐ ਨੇ। ਅਇਓ ਮੇਰੇ ਦੋ ਬੇਟੀਆਂ ਈ ਨੇ।
ਬੇਟੀਆਂ ਨੇ ਆਪਣਾ ਕੀ ਏਜ ਐ ਉਹਨਾਂ ਦੀ?
ਇੱਕ ਮੇਰੀ ਬੇਟੀ ਏਟੀਨ ਦੀ ਏ
ਹਾਂਜੀ।
ਇੱਕ ਮੇਰੀ ਬੇਟੀ ਨਾਈਨ ਦੀ ਏ ਨਾ ਟੈਨ ਦੀ ਐ ਸੋਰੀ।
ਅੱਛਾ ਠੀਕ ਆ।
ਹਾਂਜੀ।
ਅੱਜ ਕੱਲ ਉਹਨਾਂ ਨੂੰ ਹੁਣ ਦੇਖੋ, ਕੁੜੀਆਂ ਨੇ ਜਿਹੜੀਆਂ ਗਰਲਸ ਹੁੰਦੀਆਂ ਜਿਹੜੀਆਂ ਉਹ ਉਹਨਾਂ ਦੇ ਹੋਰਮੋਨਸ ਬਹੁਤ ਛੇਤੀ ਚੇਂਜ ਹੁੰਦੇ ਆ ਦਸ ਸਾਲ ਤੋਂ ਬਾਅਦ, ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਧਿਆਨ ਦੇਣਾ ਆ, ਉਹਨਾਂ ਨੂੰ ਫਾਸਟ ਫੂਡ ਬਿਲਕੁਲ ਨੀ ਦੇਣਾ।
ਨਹੀਂ ਫਾਸਟ ਫੂਡ ਤਾਂ ਘੱਟ ਹੀ ਖਾਂਦੇ ਨੇ, ਘਰ ਤਾਂ ਆਪਾਂ ਮੈਂ ਘਰ ਹੀ ਬਣਾ ਕੇ ਖੁਸ਼ ਆਂ, ਜੋ ਵੀ ਉਹਨਾਂ ਨੇ ਖਾਣਾ ਮੈਂ ਘਰ ਹੀ ਬਣਾ ਕੇ ਦੇ ਦਿੰਦੀ ਹਾਂ, ਜਿਵੇਂ ਇਹ ਹੋ ਗਏ ਪਾਸਤਾ ਹੋ ਗਏ ਨੂਡਲਸ ਹੋ ਗ ਗਏ, ਮੋਮਸ ਵੀ ਮੇਰੀ ਵੱਡੀ ਬੇਟੀ ਆਟਾ ਮੋਮੋਸ ਘਰ ਹੀ ਬਣਾ ਲੈਂਦੀ ਏ, ਮੰਨਚੂਰੀਅਨ ਆਪਾਂ ਜਾਇਦਾਤਰ ਘਰ ਹੀ ਬਣਾਂਦੇ ਹਾਂ।
ਅੱਛਾ।
ਬਾਹਰੋਂ ਤੇ ਕਦੀ ਸੰਡੇ ਨੂੰ ਬਾਹਰੋਂ ਖਾ ਆਏਂ ਚਾਂਪ ਵਗੈਰਾ, ਐਹ ਚੀਜ਼ ਬਾਹਰੋਂ ਖਾ ਆਏਂ ਮਲਾਈ ਚਾਂਪ ਵਗੈਰਾ ਬਾਕੀ ਜ਼ਿਆਦਾਤਰ ਆਪਾਂ ਚੀਜ਼ ਘਰੇ ਘਰ ਈ ਬਣਾਨੇ ਆਂ
ਅੱਛਾ, ਨਹੀਂ ਬਹੁਤ ਅੱਛੀ ਗੱਲ ਆ ਬਹੁਤ ਹੀ ਵਧੀਆ ਗੱਲ ਆ, ਕਿ ਓ ਤੁਸੀਂ ਘਰੇ ਬਣਾਣੀ ਆ ਕਿਉਂਕਿ ਬਾਹਰ ਦੇਖਲੋ ਸਭ ਤੋਂ ਪਹਿਲਾਂ ਤਾਂ ਹਾਈਜੀਨ ਹੈ ਕਿ ਨੀਂ ਸਾਫ਼ ਸੁਥਰਾ ਸਾਫ਼ ਸ ਸਫ਼ਾਈ ਹੈ ਕਿ ਨਈ। ਕਿੱਦਾਂ ਦਾ ਪਾਨੀ ਯੂਜ ਕਰਦੇਂ ਆ, ਧੋਂਦੇ ਆ ਕਿ ਨਈ ਧੋਂਦੇ ਆਪ ਸਾਫ਼ ਸੁਥ -ਥਰੇ ਹੈਗੇ ਐ ਜਾਂ ਨਹੀਂ ਹੈਗੇ ਬਹੁਤ ਚੀਜ਼ਾਂ ਮੈਟਰ ਕਰਦ ਦੀਆਂ ਹੁਣ ਅਹ ਕਈ ਵਾਰੀ ਕੀ ਹੋਇਆ ਐ ਨਾ ਅਹ ਛਾਪ ਛਾਪੇਮਾਰੀ ਕੀਤੀ ਹੋਈ ਆ ਮਾਰਕੀਟ‌ ਚ'
ਹਾਂਜੀ -ਹਾਂਜੀ।
ਕਿਉਂਕਿ ਉਹਨਾਂ ਦੇ ਕਿਚਨਸ ਓ -ਤੋਂ ਚ ਫਾਈਵ ਸਟਾਰ ਦਿਖਦੇ ਆ, ਰੈਸਟੋਰੈਂਟ ਵਧੀਆਂ -ਵਧੀਆਂ ਲਗਦੇ ਆ ਸ਼ੋਰੂਮ ਟਾਈਪ ਹੁੰਦੇ ਆ ਪਰ ਜਦੋਂ ਉਹਨਾਂ ਦੀ ਕਿਚਨ ਚ ਗਏ ਆ ਤੁਸੀਂ ਮੰਨੋਗੇ ਨੀ ਸੜੇ- ਸੜੇ ਮੈਂਗੋ ਜਿਹਦੇ ਸ਼ੇਕ ਲੋਕਾਂ ਨੂੰ ਪਿਆਏ ਜਾਂਦੇ ਆ ਸੌ- ਸੌ ਰੁਪਏ ਦੇ, ਸੜੇ- ਸੜੇ ਆਲੂ ਸਬਜ਼ੀਆਂ ਐਨੀਆਂ ਗੰਦੀਆਂ- ਗੰਦੀਆਂ। ਕੀੜੇ ਆਲੀਆ ਇੱਥੇ ਤੱਕ ਪਾਨੀ ਸਾਫ ਸੁਥਰਾ ਨੀ। ਬਾਹਰ ਤਾਂ ਮੈਂ ਕਹਿੰਨੀ ਆਂ ਲੋਕਾਂ ਦੀ ਹੈਲਥ ਦੇ ਨਾਲ ਏਨਾ ਖੇਡਦੇ ਆ, ਇੱਕ ਪੈਸਿਆਂ ਪਿੱਛੇ ਹਾਂ ਜੇ ਤੁਸੀਂ ਕੁਆਲਿਟੀ ਦੋ, ਤਾਂ ਦੋ ਪੈਸੇ ਜੇ ਤੁਸੀਂ ਵੱਧ ਲਗਾਓਗੇ, ਤਾਂ ਵੀ ਦੁਨੀਆਂ ਨੇ ਆਣਾ ਹੀ ਆ ਤੁਹਾਡੇ ਕੋ, ਦੇਖੋ।
ਹਾਂਜੀ, ਜਿਨਾਂ ਨੂੰ ਆਤਾ ਪਈ ਤੇ ਕਦੀ ਤੁਸੀਂ ਸੰਡੇ ਸ਼ਾਮ ਨੂੰ ਬਾਹਰ ਤੇ ਨਿਕਲੋ ਤੁਸੀਂ, ਫਿਰ ਦੇਖੋਂ ਤੁਸੀਂ ਕੀ ਹਾਲ ਹੋਇਆ ਹੁੰਦਾ ਰੇੜੀਆਂ, 'ਤੇ ਰੈਸਟੋਰੈਂਟ 'ਤੇ ਤੇ ਜਗਾਂ ਨੀਂ ਹੁੰਦੀ, ਖੜੇ ਹੋਣ ਦੀ
ਹਾਂ, ਵੈਸੇ ਅੱਜ- ਕੱਲ ਮੋਸਟਲੀ ਹੁਣ ਯੂਥ ਆ ਨਾ ਜਿਹੜਾ ਓ ਜਿਵੇਂ- ਜਿਵੇਂ ਵੱਧਦਾ, ਜਿਵੇਂ- ਜਿਵੇਂ ਬਾਹਰ ਜਾਂਦਾ ਦੇਖਦਾ ਵੀ ਅਸੀਂ ਕੀ ਬਣੇ ਹੋਏ ਆ, ਸਾਹਮਣੇ ਵਾਲਾ ਕੀ ਬਣਿਆ ਹੋਇਆ। ਤਾਂ ਫ਼ਿਰ ਉਹ ਹੌਲੀ-ਹੌਲੀ ਜਿਮ, ਯੋਗਾ ਲਾਈਫ ਸਟਾਈਲ ਚੇਂਜ ਕਰਦਾ। ਕਿਉਂਕਿ ਦੇਖੋ ਜੀ। ਜੇ ਸਾਡੀ ਅ ਸਾਡਾ ਸ਼ਰੀਰ ਤਗੜਾ ਆ, ਤਾਂ ਅਸੀਂ ਡਾਕਟਰਾਂ ਤੋਂ ਬ -ਚਾਗੇ ਤੇ ਕਈ ਲੋਕਾਂ ਦੀ ਸੋਚ ਆ ਵੀ ਲੈ ਅਸੀ ਜਿੰਮ ਜੁਮ, ਚ ਡਾਇ -ਇਟਾ ਚ ਕਾਨੂੰ ਪੈਸਾ ਪਾਣਾ ਐਨਾ ਜੋ ਹੈਗਾ ਉਹੀਂ ਕਰਲੋ। ਪਰ ਐਂ ਨੀ ਸੋਚਦੇ ਬਾਅਚੋਂ, ਜੇ ਸਾਡੀ ਹੈਲਥ ਨਾਲ ਅਸੀਂ ਖੇਡਦੇ ਆ, ਤਾਂ ਡਾਕਟਰਾਂ ਨੂੰ ਵੀ ਤਾਂ ਭਰਨਾ ਪੈਂਦਾ ਦੁੱਗਣਾ- ਤਿੱਗਣਾ। ਆਹ ਗੱਲ ਆ।
ਯੋਗਾ ਤਾਂ ਮੈਂ ਬਲਕਿ ਥੋੜੀ ਘਰ- ਘਰ ਵੀ ਥੋੜੀ ਐਕਸਾਸਾਈਜ਼ ਵਗ਼ੈਰਾ ਕਰਨੀ ਆ। ਐਨਾਰਜੀ ਨੀਂ ਆਉਂਦੀ ਮੇਰੇ ਚ, ਜਾ ਥੋੜਾ ਮੈਂ ਕੰਮ ਵੀ ਸਾਰਾ ਆਪੇ ਹੀ ਕਰਨੀ ਆ ਨਾ।
ਪਲੇਟ ਪੂਰੀ ਹੋਊਗੀ ਨਾ ਨਿਊਟ੍ਰੀਸ਼ਨ ਵਾਲੀ, ਥੁਹਾਨੂੰ ਐਨਰਜੀ ਵੀ ਆਊਗੀ। ਮੋਰਨਿੰਗ ਤੋਂ, ਸ਼ਡਿਊਲ ਸਟਾਰਟ ਕਰੋ ਤੁਸੀਂ ਵਧੀਆ। ਐਲਮੰਡਸ ਤੇ ਅਹ ਬਦਾਮ ਤੇ, ਅਖਰੋਟ ਜ਼ਰੂਰ ਭਿਉਂ ਕੇ ਸਵੇਰੇ ਖਾਓ। ਤੁਹਾਡੇ ਚ ਐਨਰਜੀ ਪਾਵਰ ਬਹੁਤ ਅੱਛਾ ਹੋਊਗਾ। ਤੁਸੀਂ ਡੇਲੀ ਢਾਈਸੌ ਗ੍ਰਾਮ ਸਲਾਦ ਖਾਣਾ, ਸਲਾਦ ਚ ਕੀ ਲੈਣਾ ਇੱਕ ਦਿਨ ਬੀਟ ਰੂਟ ਤੇ ਖੀਰਾ, ਇੱਕ ਦਿਨ ਖੀਰਾ ਤੇ ਮੂਲੀ, ਤੀਜੇ ਦਿਨ ਖੀਰਾ ਤੇ ਟਮਾਟਰ ਠੀਕ ਆ। ਤੇ ਚੌਥੇ ਦਿਨ ਗਾਜਰ ਤੇ ਖੀਰਾ। ਖੀਰਾ ਤੇ ਗਾਜਰ ਤਾਂ ਸਕਿੱਪ ਈ ਨਹੀਂ ਕਰਨਾ ਆਪਦੀ ਪਲੇਟ ਚੋਂ ਏ ਤਾਂ ਤੁਸੀਂ ਜਿੰਨਾ ਰੱਜ ਕੇ ਖਾਓਗੇਂ ਨਾ ਤਾਨੂੰ ਕਬਜ਼ ਦੀ ਪ੍ਰੋਬਲਮ ਹੋਉ ਨਾ ਤਾਨੂੰ ਸਕਿੰਨ ਦੀ, ਨਾ ਬਾਲਾਂ ਦੀ, ਤੁਆਡਾ ਜੇੜਾ ਐਨਰਜੀ ਕੈ ਰਹੇ ਓ ਨਈ ਹੁੰਦੀ ਐ, ਲੋ ਆ ਓ ਵੀ ਦੂਜੀ ਗੱਲ ਕਰੇ ਯੋਗਾ ਕਰਨਾ ਤੇ ਪ੍ਰੋਫੈਸ਼ਨਲ ਵੀ ਯੋਗਾ ਕਰਨਾ, ਬੋਤ ਫ਼ਰਕ ਆ।
ਬਿਲਕੁਲ ਫ਼ਰਕ ਹੈਗਾ, ਕਿਉਂਕਿ ਹਾਂਜੀ
ਕੱਲ ਲੋਕੀ, ਬਸ ਥੋੜਾ ਟਾਈਮ ਜਾਂਦੇ ਆ ਸਿੱਖ ਲੈਂਦੇ ਆ। ਤਾਂ ਓ ਜੱਟਾ ਲੱਗਦਾ ਜੀ ਅਸੀਂ ਪਰਫੈਕਟ ਹੋ ਗਏਸੀ। ਕਰ ਲਾਂਗੇ, ਨਈ ਹੁੰਦਾ ਐਦਾਂ। ਯੋਗਾ ਜੇ ਸਹੀ ਕਰੋਂਗੇ, ਓਦੇ ਬੋਹਤ ਅੱਛੇ ਬੈਨੀਫਿਟਸ ਆ। ਯੋਗਾ ਜੇ ਤੁਸੀਂ, ਐਵੇਂ ਗਲਤ ਵਗੈਰੇ ਕਰੋਂਗੇ ਬ੍ਰੀਥਿੰਗ, ਯੋਗਾ ਸਾਰੀ ਬ੍ਰੀਥਿੰਗ ਤੇ ਟਿੱਕੀ ਹੋਈ ਐ ਜੀ। ਤਾਂ ਤੁਹਾਡਾ ਸਾਈਡ ਇਫੈਕਟ ਆ। ਦੋਨੋ ਚੀਜ਼ਾਂ। ਏਸ ਕਰਕੇ ਯੋਗਾ ਪ੍ਰੋਫੈਸ਼ਨਲੀ ਕਿਸੇ ਕੋਲੋਂ ਕਰਵਾਓ। ਜਦੋਂ ਅਸੀਂ ਇੱਕ-ਡੇਢ ਸਾਲ ਬਾਦ ਪਰਫੈਕਟ ਹੋਗੇ ਆਂ। ਓਦੋਂ ਅਸੀਂ ਯੋਗਾ, ਆਪਦੇ ਕੱਰ ਕਰ ਸਾਕਦੇ ਆਂ।
ਅੱਛਾ।
ਹਾਂ, ਤੇ ਸਵੇਰੇ, ਨਈ ਤਾਂ ਸਵੇਰੇ ਛੇ ਤੋਂ ਸੱਤ ਹਜ਼ਾਰ ਸਟੈਪ ਤੁਰੋ। ਸ਼ਾਮ ਨੂੰ ਛੇ ਤੋਂ ਸੱਤ।
ਸ਼ਾਮ ਨੂੰ ਤੇ ਚਲੋ ਤੁਰਨੇ ਆਂ। ਸਵੇਰੇ-ਸਵੇਰੇ ਨੀ ਹੁੰਦਾ ਬੱਚਿਆਂ ਨੂੰ ਸ ਸਕੂਲ ਪੇਜਣਾ ਹੁੰਦਾ ਜਲਦੀ ਹੁੰਦੀ ਵੇ, ਮਾੜੀ ਜੀ। ਹਾਂਜੀ‌।
ਸਵੇਰੇ ਛੇਤੀ ਉੱਠੋਗੇ ਐਨਰਜੀ ਸਾਰੇ ਦਿਨ ਬਣੀ ਰ‌ਊਗੀ ਤ ਪੈਰੇ ਆਪਦਾ ਪੈ ਗੇ ਥੋੜਾ, ਠੀਕ ਆ। ਆਂ ਇੱਕ-ਦੋ ਸਪਲੀਮੈਂਟਸ ਆਂਦੀਆਂ ਨੇ। ਹਾਂ ਜੇੜੀਆਂ ਵਿਟਾਮਿਨਸ ਦੀਆਂ ਆਂਦੀਆਂ ਨੇ। ਆਂ ਮਲਟੀਵਿਟਾ- ਟਾਮਿਨਸ ਦੀਆਂ ਆਂਦੀਆਂ, ਓ ਜ਼ਰੂਰ ਲੋ। ਓ ਤਾਂ- ਦੇਖੋ ਵਿਟਾਮਿਨ ਡੀ ਦੀ ਜੇੜੀ ਕਮੀ ਆ ਓ ਤਾਂ ਸਬ ਦੇ ਚ ਦਿਖਾਈ ਜਾਂਦੀ ਐ, ਕਿਉਂਕਿ- ਕੋਈ ਧੁੱਪ ਨੀ ਲੈਂਦਾ ਅੱਜ ਦੇ ਟਾਈਮ ਸਵੇਰ ਦੀ ਧੁੱਪ- ਕੀ ਸਾਰੇ ਸੁੱਤੇ ਹੁੰਦੇ ਆ ਏਸੀਆਂ ਚ। ਦੂਜੀ ਗੱਲ ਬੀ ਟਵੈਲ- ਏ ਤਾਂ ਬੋ ਜ਼ਰੂਰੀ ਆ ਤੁਹਾਡੇ ਚ। ਜੇ ਬੀ ਟਵੇਲ ਕੱਟ ਆ ਤਾਡੇ ਹੱਥ ਪੈਰ ਸੁੁੰਨੇ ਹੋਣਗੇ।
ਹਾਂਜੀ ਚਲੋ ਕੋਈ ਨੀ ਮੈਂ- ਤਾਨੂੰ ਮਿਲਣੀ ਆ, ਤੁਆਡੇ ਨਾਲ ਡਿਸਕਸ ਕਰਨੀ ਆ ਗੱਲ।
ਹਾਂ-ਹਾਂ ਤੁਸੀਂ ਮਿਲੋ ਮੇਨੂੰ ਜ਼ਰੂਰ ਮਿਲੋ ਠੀਕ ਐ, ਓਕੇ ਜੀ।